ਹੈਲੋ।
ਹਾਂਜੀ, ਸਸ੍ਰੀ ਕਾਲ ਜੀ।
ਹੈਲੋ, ਸਸ਼ੀਕਾਲ।
ਸਸ਼ੀਕਾਲ ਜੀ, ਹੋਰ ਸੁਨਾਓ, ਕੀ ਹਾਲ-ਚਾਲ ਏ?
ਹਾਂਜੀ, ਵਦੀਆ, ਤੂਸੀ ਦੱਸੋ ਕੀ ਕਾਰਦੇ?
ਬਾੱਸ ਜੀ ਹੁਣੇ ਵੇਲੀ ਹੋਈ ਸੀ। ਕਾੰਮ ਕਾਰ ਕਾਰਕੇ, ਘਾਰ ਦਾ ਕਾੰਮ-ਕੁੰਮ ਖਤਮ ਕੀਤੈ ਤੇ
ਹੋਰ ਸੁਨਾਓ, ਬੱਚੇ ਕੀ, ਕਿੱਦਾਂ, ਕੀ ਕਰਦੇ, ਹੋ ਗਏ ਵੈਲੇ?
ਬੱਚੇ ਵੀ ਵਦੀਆ ਨੇ, ਠੀਕ ਨੇ, ਹਾਂਜੀ-ਹਾਂਜੀ ਬੱਚੇ ਵੀ ਠੀਕ ਨੇ, ਬਾੱਸ ਤੂਆਨੂੰ ਪਤੈ ਹੁਨ ਸੂ ਸੂਕੂਲ ਖੁੱਲਨ ਆਲੇ ਐ ਤੇ, ਬਾੱਸ ਆਪਨਾ ਹੋਲੀਡੇਜ਼ ਹੋਮਵਰਕ ਕੰਪਲੀਟ ਕਾਰ ਰੇ ਨੇ।
ਬਾੱਸ ਹੁਨੇ ਮੇਰੀ ਬੱਚੇਆਂ ਨਾਲ ਈ ਕੋਈ ਗਾੱਲ ਹੁੰਦੀ ਪਈ ਸੀ।
ਹਾਂਜੀ।
ਤੇ ਤਾਨੂੰ ਪਤ
ਬਾੱਸ ਫੋਨਸ ਜਾਦਾ ਯੂਜ਼ ਕਰਦੇ ਨੇ ਛੁੱਟੀਆਂ ਚ, ਕਾੰਮ ਘਾੰਟ ਕਰਦੇ ਨੇ, ਬਾੱਸ ਏਹੀ ਹਾਲ ਏ।
ਜੀ, ਹਾਂਜੀ। ਹਾਂਜੀ, ਪਤਹ ਮੈਂ ਉਹੀ ਆਪਣੀ ਬੇਟੀ ਨੂੰ ਸਮਝਾ
ਏਨੀ ਅਟੈਚਮੈਂਟ ਹੋ ਗਈ ਦੀ ਐ, ਮਤਲਬ ਬਾਰ-ਬਾਰ ਨੋਟੀਫਿਕੇਸ਼ਨ ਦੇਖੋ, ਫਿਰ ਤੇ ਸਾਰਾ ਦਿਨ ਨਿਕਲਦਾ ਉਹਦਾ ਤੇ ਨਿਕਲਦਾ ਈ ਨੀ ਫੋਨ ਤੋਂ ਬਿਨਾਂ।
ਹਮ। ਹਮ-ਹਮ, ਓਈ ਨਾ ਕੋਈ ਵੀ ਕੰਮ ਕਰਨਾ ਸਾਨੂੰ ਫੋਨ ਚਾਹੀਦਾ ਐ, ਕੋਈ ਮੈਂ ਨੀ ਪ ਹਨਾ, ਕਿ ਫੋਨ ਤੇ ਅਸੀਂ ਕੰਮ ਕਰ ਰਹੇ ਆ ਯਾ ਕੁਛ ਹੋਰ ਦੇਖ ਰਹੇ ਆ। ਉਹੀ ਚੀਜ਼ ਨੂੰ ਸਮਝਾ ਰਹੀ, ਹੁਣ ਕੀ ਨ ਫੋਨ ਵੀ ਦੇਖੋ, ਫੋਨ ਵੀ ਇੱਕ ਇੰਪੋਰਟੈਂਟ ਪਾਟ ਹੋ ਗਿਆ ਐ।
ਹਾਂ, ਮਤਲਬ ਲਾਈਫ ਦਾ ਬਹੁਤ, ਹਰ ਇੱਕ ਕੰਮ ਏਦੇ ਤੋਂ ਹੁੰਦਾ ਹੁਣ।
ਹਾਂਜੀ। ਹਾਂਜੀ ਹਾਂ, ਪਰ ਹੁਣ ਕਰ ਵੀ ਕੀ ਸਕਦੇ ਆ ਜਿਵੇਂ ਲਾਈਫ ਡਿਪੈਂਡ ਸਾਡੀ ਸ਼ਾਇਦ ਫੋਨ, ਤੇ ਹੋਈ ਉਈ ਐ।
ਹਾਂ ਇਹ ਤੇ ਹੈ, ਲਾਈਫ ਸਾਰੇ ਡਿਪੈਂਡ, ਹੁਣ ਆਪਾਂ ਸ਼ੋਪਿੰਗ ਵੀ ਓਨਲਾਈਨ ਸ਼ੋਪਿੰਗ ਕਰਦੇ ਆ। ਹੁਣ ਕੰਮ ਵੀ ਐ, ਕੋਈ ਪ੍ਰੋਬਲਮ ਆ ਜਾਂਦੀ ਐ ਜਿਵੇਂ ਸਮਜ਼ ਵਗੈਰਾ 'ਚ ਫਿਰ ਮੈਂ ਫੋਨ ਤੋਂ ਦੇਖਦੀ ਹਾਂ, ਗੂਗਲ ਤੋਂ। ਸਾਰਾ ਕੰਮ ਇੱਥੋਂ ਹੁਣ ਕਰੀਦਾ, ਹੁਣ ਅਸਾਈਨਮੈਂਟਸ ਬਣਾਉਣੀਆਂ ਸੀ, ਹੋਲੀਡੇ ਹੋਮਵਰਕ 'ਚ ਮਿਲੀਆਂ। ਇਹ ਵੀ ਮੈਂ ਮਤ ਮਤਲਬ ਫੋਨ ਚੋਂ ਹੀ ਦੇਖੀਏ, ਕਿ ਕਿੱਦਾਂ ਇਹਨਾਂ ਦਾ ਸਟਰਕਚਰ ਹੁੰਦਾ?
ਅੱਛਾ। ਉਹੀ ਹੈ ਨਾ, ਹੁਣ ਸਾਨੂੰ ਸਮਝ ਨੀ ਆਂਦਾ ਪਿਆ, ਕੀ ਕਹਿੰਦੇ ਨੇ, ਸਕਰੀਨ ਟਾਈਮ ਘੱਟ ਕਰੋ। ਬੱਚਿਆਂ ਨੂੰ ਹੁਣ ਕੋਈ ਵੀ ਕੁਛ ਵੀ ਕਰਨਾ ਅਸੀਂ ਫੋਨ ਫੋ ਤੇ ਦੇਖਾਂਗੇ, ਜਦਕ ਦੇਖਣਾ ਅਸੀਂ ਹਰ ਭਾਵੇਂ ਅਸੀਂ ਕੰਮ ਵਾਸਤੇ ਯੂਜ ਕਰ ਰਹੇ ਹਾਂ। ਪਰ ਐਸਾ ਨਹੀਂ ਹੈ ਕਿ ਫੋਨ ਇੱਕ ਹੈ ਤਾਂ ਯੂਜੇਬਲ ਬਹੁਤ- ਬਹੁਤ ਏਦੇ ਫਾ ਫਾਇਦੇ ਨੇ, ਪਰ ਦੂਸਰੇ ਪਾਸੇ ਨੇ ਨੁਕਸਾਨ ਵੀ ਨੇ।
ਹਮ ਇਹਦੇ ਡਿਸਡਵਾਂਟੇਜਿਸ ਵੀ ਨੇ, ਔਰ ਐਡਵਾਂਟੇਜਿਸ ਵੀ ਨੇ, ਹੁਣ ਸਾਰੇ ਕੰਮ ਆਪਾਂ ਈਜ਼ੀਲੀ ਫੋਨ ਤੋਂ ਥਰੂ ਕਰ
ਹਾਂਜੀ।
ਔਰ ਅੱਖਾਂ ਤੇ ਅਸਰ ਪੈਂਦਾ ਇਹ ਫ ਆਪਾਂ ਜ਼ਿਆਦਾ ਯੂਜ਼ ਕਰੀਏ ਜਾਂ ਜਿਵੇਂ ਵੀ ਆ ਹਰ ਇੱਕ ਕੰਮ ਤੇ ਡਿਪੈਂਡ ਹੋ ਗਏ ਆ ਫਿਰ ਤਾਂ ਸਕਰੀਨ ਟਾਈਮ ਜ਼ਿਆਦਾ ਹੀ ਹੁੰਦਾ ਦਿਨ 'ਚ
ਹੂੰ।
ਫੇਰ ਉਹਦਾ ਆਈਸ ਤੇ ਵੀ ਇਫੈਕਟ ਪੈਂਦਾ। ਹਮ, ਉਹ ਮੇਰੀ ਆਈਸ ਵੀ ਹੁਣ ਜਿਵੇਂ ਮੈਨੂੰ ਤਾਂ ਪਹਿਲਾਂ ਹੀੰ ਸਪੈਕਸ ਲੱਗੀ ਹੋਈ ਏ। ਤੇ ਹੁਣ ਜਿਵੇਂ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਘੱਟ ਦੇਖਾਂ, ਫੇਰ ਮੈਨੂੰ ਹੁਣ ਮੈਂ ਯੂਟਿਊਬ ਤੇ ਸਮਝਣਾ ਹੁੰਦਾ ਚੈਪਟਰਸ ਵਗੈਰਾ, ਫਿਰ ਮੈਨੂੰ ਸਕਰੀਨ ਟਾਈਮ ਹੀ ਲੱਗਦਾ, ਐਲ ਈ ਡੀ ਤੇ ਲਗਾ ਕੇ ਸਮਝ ਲੈਂਨੀ ਆ।
ਅੱਛਾ! ਉਹੀ ਗੱਲ ਏ ਨਾ, ਹੁਣ ਦੇਖੋ ਅਲੱਗ- ਅਲੱਗ ਐਪ ਆਂਦੇ ਨੇ, ਹੁਣ ਕੋਈ ਵੀ ਸਟੱਡੀ ਐਪ ਆ ਰਿਹਾ। ਕੁਛ ਵੀ ਆ ਰਿਹਾ, ਉਹ ਅਸੀਂ ਫੋਨ ਤੇ ਹੀ ਦੇਖਣਾ।
ਹੁਣ ਛੋਟੀ, ਛੋਟੀ ਗੱਲ ਕੁਛ ਵੀ ਦੇਖਣਾ ਜੀ, ਫਟਾਫਟ ਫੋਨ ਫੜਨੇ ਆ ਤੇ ਦੇਖ ਲੈਣੇ ਹਾਂਜੀ ਕੀ ਆਇਆ ਅੱਜ। ਦੇਖੋ ਇਹਦਾ ਫਾਇਦਾ ਵੀ ਸਾਨੂੰ ਬਹੁਤ, ਸਾਨੂੰ ਏਰ ਕਿਸ ਤਰਲੇ ਨੀ ਕਰਨੇ ਪੈਂਦੇ, ਕੁਛ ਨੀ ਫਟਾਫਟ ਫੋਨ ਫੜਿਆ ਮੈਸੇਜ ਪਾਇਆ, ਔਰ ਅਸੀਂ ਔਰ ਨਿਕਾਲ ਲਿਆ ਸਰਚ
ਹਾਂ, ਹਾਂ ਇਹਦੀ ਬਹੁਤ ਐਡਵਾਂਟੇਜ ਹੈ, ਹੁਣ ਹਰੇਕ ਆਂਸਰ ਨਿਕਲ ਆਂਦਾ ਹੈ ਭਾਵੇਂ ਕੋਈ ਵੀ ਸਾਨੂੰ ਆੰਦਾ ਵੀ ਨਾ ਹੋਏ, ਫੇਰ ਵੀ ਓਦਾ ਸਲਿਊਸ਼ਨ ਨਿਕਲ ਆਂਦਾ‌।
ਹਾਂਜ- ਜੀ ਓਹੀ ਗੱਲ ਐ ਨਾ ਮਤਲਬ ਫਟਾਫਟ ਕੱਡਾ ਕੀਤਾ, ਟਾਈਪ ਕੀਤਾ ਆਂਸਰ ਸਾਡੇ ਸਾਮਣੇ ਹੁੰਦਾ ਏ। ਕੋ ਵੀ ਮੈਥ ਦਾ ਸਮ ਲੈ ਲੋ, ਸਾਇੰਸ ਦਾ ਲੈਲ ਲਵੋ ਕੁਸ਼ਚਨ ਸਾਨੂੰ ਸਮਝ ਨੀ ਆ ਰਿ ਰਿਆ, ਅਸੀਂ ਫੋਨ ਤੇ ਈ ਹਾਂ। ਪਰ ਦੂਜੇ ਪਾਸੇ ਦੇਖਿਆ ਜਾਏ, ਹੁਣ ਦੇਖੋ ਚਲੋ ਸਟੱਡੀ ਵਸਤੇ ਬੈਸਟ। ਤੇ ਅੱਛਾ ਏ। ਪਰ ਦੂਜੇ ਪਾਸੇ ਦੇਖਿਆ, ਹਾਂ ਅਗਰ ਹੁਣ ਬੱਚਾ ਜਾਂ ਕੋਈ ਔਰ ਇੱਕ ਵਾਰੀ ਡੀਲ ਦੇਖ ਲਏ, ਫੇਰ ਓ ਓਦਾ ਇੰਟਰਸਟ ਓਦੇ 'ਚ ਜਾਦਾ ਓ ਜਾਂਦਾ।
ਹਾਂ ਹੁਣ ਅਗਰ ਸਕਰੋਲ ਈ ਕਰਦਾ ਰੇ, ਸਾਰਾ ਦਿਨ ਕੁਛ ਮਤਲਬ- ਯੂਜਫੁਲ ਥਿੰਕ ਕਰੇ ਨਾ ਫ਼ੋਨ ਤੇ, ਤਾਂ ਓ ਫੇਰ ਓਦਾ ਟਾਈਮ ਵੇਸਟ ਐ। ਫੋਨ ਤੇ ਬੋਤ ਜਾਦਾ ਔਰ ਓਨੂੰ ਏਦੀ ਆ ਓ ਵੀ ਹੋਵੇਗਾ ਲੈਕ ਔਫ ਮਤਲਬ ਨੌਲੇਜ ਵੀ ਹੋਏਗੀ ਅਤੇ ਫੇਰ ਓ- ਤਾਂ ਵੀ ਆਈਸ ਵੀ ਖਰਾਬ ਹੋਣਗੀਆਂ।
ਹਾਂਜੀ
ਔਰ ਹੁਣ ਸਾਰਾ ਕੁਛ ਤਾਂ ਹੁਣ ਓ ਈਜ਼ੀਲੀ ਹੋ ਜਾਂਦਾ ਫੋਨ ਤੇ। ਹੁਣ ਆਪ ਆਪਾਂ ਔਨਲਾਈਨ ਸਾਰਾ ਕੁਛ ਮੰਗਾ ਲੈਂਣੇ ਆਂ, ਗਰੋਸਰੀਜ਼ ਵਗੈਰਾ ਵੀ। ਮਤਬ ਸਭ ਕੁਛ ਏਨਾ ਈਜੀ ਕਰ ਦਿੱਤਾ ਦਾ ਫੋਨ ਨੇ, ਬਟ ਸਟਿਲ ਏਦੇ ਡਿਸ‌ਅਡਵਾਨ- ਟੀਜਿਸ ਬੋਤ ਨੇ।
ਹੁੰਹੂ। ਓਹੀ ਗੱਲ ਐ ਨਾ ਬਸ ਐਹੀ ਸਮ ਸਮਝਦੇ ਆਂ ਅਸੀਂ। ਪਰ ਹੁਣ ਕਰ ਵੀ ਕੀ ਸਕਦੇ ਆਂ। ਅੱਜ ਕੱਲ ਨਾ ਵੀ ਕਿਤੇ ਫੋਨ ਲੈ ਕੇ ਜਾਓ, ਏਂਝ ਲਗਦਾ-
ਤੇ ਓ ਵੀ ਸਰਦਾ ਨੀ ਐ ਹਾਂ, ਉਸ ਤੋਂ ਬਿਨਾਂ ਵੀ ਨੀ ਸਰਦਾ। ਕੀ ਕਿਤੇ ਫੋਨ ਲੈ ਕੇ ਜਾਣਾ ਐ ਕੋਲ ਕਰਨੀਆ ਐ, ਰਿਸੀਵ ਕਰਨੀਆ, ਕਿਸੇ ਨੂੰ ਕਰਨਾ ਐ। ਕੋਲ ਫੇਰ ਵੀ ਫੋਨ ਚਾਈਦਾ ਈ ਚਾਈਦਾ।
ਮਤਲਬ ਕੀ ਸਮਝ ਲੋ, ਤੁਸੀਂ ਇੱਕ ਬੜਾ ਇੰਪੋਰਟੈਂਟ ਅਸੈਂਸ਼ੀਅਲ ਪਾਰਟ ਹੁੰਦਾ ਜਿਵੇਂ ਸਾਡੀ-
ਹਾਂ ਔਰ ਵੈਸੇ ਵੀ ਹੁਣ ਜਿਵੇਂ ਹੁਣ ਫੋਨ 'ਚ ਅਗਰ ਬੈਲੇਂਸ ਵੀ ਨਾ ਹੋਣ ਨਾ, ਮਤਲਬ ਅਗਰ ਅ ਰੀ- ਚਾਰਜ ਨਾ ਹੋਏ ਫ਼ੋਨ ਸਾਡਾ, ਫੇਰ ਵੀ ਕਿਤੇ ਲਜਾਣ ਤੇ ਜੀਅ ਨੀ ਕਰਦਾ ਕੀ ਏਦੇ 'ਚ ਰਿਚਾਰਜ ਕਰਵਾ ਕੇ ਆਪਾਂ ਲੈ ਕੇ ਜਾਵਾਂਗੇ, ਸਾਨੂੰ ਨੈੱਟ ਦੀ ਵੀ ਲੋੜ ਹੁੰਦੀ। ਏਅਰ ਵਾਈਫਾਈ ਇੰਟਰਨੈਟ ਦੀ ਔਰ ਕਾਲ ਕਰਨ ਲਈ ਵੀ। ਓਦਾਂ ਤੇ ਖਾਲੀ ਡੱਬ ਡੱਬਾ ਈ ਲੱਗਦਾ ਕੀ ਪਿਆ ਦਾ ਘਰ।
ਊਹੂੰ ਹੂੰ ਓਹੀ ਨਾ ਬਿਨਾਂ ਨੈਟ ਤੋਂ ਤਾਂ ਫੋਨ ਦਾ ਫੇਰ ਬਿਨਾਂ ਨੈਟ ਤੋਂ-
ਹਾਂ ਏਸ ਤੋਂ ਪਤਾ ਲੱਗਦਾ ਕੀ ਇੰਟਰਨੈੱਟ ਦੀ ਵੀ ਕਿੰਨੀ ਡਿਮਾਂਡ ਏ। ਇੰਟਰਨੈੱਟ ਵੀ ਮਤਲਬ ਕਿੰਨਾ
ਕਿਉਂਕਿ ਫੋਨ ਚੱਲਣਾ ਹੀ ਨੈੱਟ ਨਾਲੇ ਏ ਨਾ।
ਓਹੀ ਨਾ।
ਬਟ ਦੇਖੋ ਨਾ ਅਸੀਂ ਤਾਂ ਚਲੋ ਫਾਇਦੇ ਤੇ ਏਦਾ ਕੋਈ ਕੋਈ ਚੁੱਕਦਾ ਏ। ਪਰ ਜਾਦਾਤਰ ਅੱਜ ਕੱਲ੍ਹ ਨੁਕਸਾਨ ਈ ਹੋ ਰੇ ਦੇਖੋ ਬੱਚੇ ਲਾਈਫ ਤੇ ਹੁਣ ਕੀ ਸਿੱਖ ਰਹੇ ਨੇ ਕੀ ਨਈ ਸਿੱਖ ਰੇ। ਬੱਚਾ ਕੀ ਦੇਖ ਰਿਆ ਕੀ ਨਈ ਦੇਖ ਰਿਆ।
ਹਾਂ ਏ ਵੀ ਹੁੰਦਾ ਮਤਲਬ ਅਗਰ ਯੂਜ ਪੁੁਲੀ ਕਰੇ ਤਾਂ ਫੇਰ ਸ‌ਈ ਏ ਅਗਰ ਓਦਾ ਮਾੜਾ ਈ ਇਫੈਕਟ ਪ‌ਏ ਤਾਂ ਫੇਰ ਪਤਾ ਲੱਗ ਜਾਂਦਾ ਕੀ ਬੱਚਾ ਗਲਤ ਯੂਜ ਕਰ ਰਿਆ ਫੋਨ।
ਆਆ ਓਈ ਏਨਾ।
ਹਾਂ ਹੁਣ ਸੋਸ਼ਲ ਮੀਡੀਆ ਤੇ ਕਿੰਨਾ ਕੁਛ ਆਂਦਾ ਐ ਸਾਨੂੰ ਨਿਊਜ਼ ਵਗੈਰਾ ਪਤਾ ਲੱਗ ਜਾਂਦੀਆਂ ਐ।
ਹਾਂਜੀ-ਹਾਂਜੀ ਬਿਲਕੁਲ ਹਾਂਜੀ।
ਅਗਰ ਆਪਾਂ ਫੋਨ ਈ ਨਾ ਦੇਖੀਏ ਤਾਂ ਸਾਨੂੰ ਐਤਾਂ ਪਤਾ ਈ ਨਈ ਹੁੰਦਾ ਕਿ ਦੁਨੀਆਂ 'ਚ ਚੱਲ ਕੀ ਰਿਆ।
ਹਾਂਜੀ-ਹਾਂਜੀ ਇਹ ਵੀ ਗੱਲ ਸਈ ਏ। ਅਗਰ ਅਸੀਂ ਦੇਖਾਂਗੇ ਸਾਨੂੰ ਕੁਛ ਨੌਲੇਜ ਈ ਨਈ ਹੋਈ‌ ਸਾਡੀ ਨੌਲੇਜ ਵੀ ਅਸੀਂ ਬੜੀ ਗੇਨ ਕਰਦੇ ਹਾਂ ਅਸੀ ਇਦੇ 'ਚ
ਹਾਂ ਨੌਲੇਜ ਵੀ ਗੇਨ ਕਰਦੇ ਆਂ ਹੂੰ। ਔਰ ਇੱਕ ਸਾਈਡ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਕਾਫੀ ਕੁਛ ਮਤਲਬ ਓ ਵੀ ਆਂਦਾ ਕਿ ਜੋ ਬਚ ਚਿਆ ਨਈ ਦੇਖਣਾ ਚਾਈਦਾ ਫਿਰ ਵੀ ਹੁਣ ਇਹ ਐ ਕਿ ਉਨੂੰ ਇੱਕ ਏਟੀਨ ਪਲੱਸ ਕਾਂਟੈਂਟ ਵਗੈਰਾ ਓ ਵੀ ਆ ਜਾਂਦੇ ਨੇ ਫਿਰ ਇਹ ਦੂਰ ਰੱਖਣਾ ਚਾਈਦਾ ਮਤਲਬ ਇਹ ਪ੍ਰੋਟੈਕਟ ਐਕਸ਼ਨ ਹੋਣੀ ਚਾਈਦੀ ਇਹਦੀ ਵੀ
ਹਾਂਜੀ-ਹਾਂਜੀ ਰਿਸਟ੍ਰਿਕਸ਼ਨ ਲਗਾਣੀ ਚਾਈਦੀ ਏ ਸਾਨੂੰ ਦੇਖਣਾ ਚਾਈਦਾ ਐ ਪਰ ਪੈਲੀ ਗੱਲ ਤਾਂ ਅਗਰ ਅਸੀਂ ਬੱਚੇ ਨੂੰ ਫੋਨ ਦੇ ਰਏ ਆਂ।
ਹਾਂ
ਹਾਂਜੀ ਅਗਰ ਅਸੀਂ ਬੱਚੇ ਨੂੰ ਫੋਨ ਦੇ ਰਏ ਸਾਨੂੰ ਪੂਰਾ ਧਿਆਨ ਰੱਖਣਾ ਪੈਣਾ। ਕਿ ਬੱਚਾ ਦੇਖ ਕੀ ਰਿਆ ਸਾਨੂੰ ਸਾਡੀ ਵੀ ਰਿਸਪੋਂਸੀਬਿਲਿਟੀ ਪੇਰੈਂਟਸ ਦੀ ਪੂਰੀ ਰਿਸਪੋਂਸੀਬਿਲਿਟੀ ਜ਼ਿੰਮੇ ਵਾਰੀ ਉਹਨਾਂ ਦੀ ਵੀ ਦੇਖੋ ਤੁਸੀਂ ਬੱਚੇ ਹਾਂ ਬੱਚੇ ਨੂੰ ਓ ਚੀਜ਼ ਕੱਢ ਕੇ ਦੋ ਕਿ ਓ ਕੁਛ ਸਿੱਖੇ ਉਹਦੇ ਤੋਂ ਕੁਛ ਐਕਸਪਲੋਰ ਕਰੇ ਕੁਛ ਦੇਖੇ ਕਿਉ ਕੀ ਕਰਦਾ ਬੋਤ ਚੀਜ਼ਾਂ ਨੇ ਸਿੱਖਣ ਵਾਲੀਆਂ ਅੱਜ ਕੱਲ ਦੇ ਟਾਈਮ 'ਚ
ਹਰ ਇੱਕ ਬੱਚੇ ਨੂੰ ਗੇਮਿੰਗ ਦਾ ਸਾਰਾ ਪਤਾ ਹੈ ਹਰ ਇੱਕ ਬੱਚੇ ਨੂੰ ਕੋਈ ਵੀ ਗੇਮ ਲਾ ਲੋ। ਮਤਲਬ ਸਾਰਾ ਸਿਸਟਮ ਪਤਾ ਫੋਨ ਦਾ ਚਲਾਣ ਦਾ ਇੰਨਾ ਤਾਂ ਵੱਡਿਆਂ ਨੂੰ ਵੀ ਨਈ ਪਤਾ ਹੁੰਦਾ।
ਹਾਂਜੀ- ਹਾਂਜੀ- ਹਾਂਜੀ ਓ ਉਹੀ ਚੀਜ਼ ਹੈ ਨਾ ਇੱਕ ਚਲੋ ਇੱਕ ਟਾਈਮ ਲਿਮਿਟ ਹੋ ਜਾਏ। ਹੋ ਜਾਏ ਸਾਰਾ ਦਿਨ ਵੀ ਚਲਾਣਾ। ਹਾਂਜੀ-ਹਾਂਜੀ ਬਿਲਕੁਲ ਸਈ ਕੈ ਰੇ ਓ ਤੁਸੀਂ ਐ 'ਚ ਕੋਈ ਦੋ ਰਾਏ ਨੀ ਐ। ਐ
ਹਾਂ ਓਹੀ ਨਾ ਹੁਣ ਜਿੰਨੇ ਆਪਾਂ ਸੋਚਦੇ ਆ ਕਿ ਜਿੰਨਾ ਸਾਡੇ ਲਈ ਫੋਨ ਜ਼ਰੂਰੀ ਏ। ਉਨਾ ਈ ਸਾਨੂੰ ਲੱਗਦਾ ਕੀ ਇਦੇ ਬ ਨੁਕਸਾਨ ਵੀ ਹੈਗੇ ਨੇ ਹੁਣ ਹਰ ਇੱਕ ਚੀਜ਼ ਦਾ ਏਦਾਂ ਈ ਐ। ਹੁਣ ਆਪਾਂ ਅ ਖਾਣਾ ਵੀ ਦੇਖ ਲਈਏ ਅਗਰ ਫੂਡ ਵੀ ਦੇਖੀਏ ਤਾਂ ਜਿੰਨਾ ਖਾਂਨੇ ਆ ਜਿੰਨਾ ਜਾਦਾ ਖਾਵਾਂਗੇ ਉਨਾ ਈ ਸਾਨੂੰ ਨੁਕਸਾਨ
ਜੀ ਹਾਂਜੀ-ਹਾਂਜੀ ਓਹੀ ਏ ਨਾ। ਓਹੀ ਮੈਂ ਤੁਹਾਨੂੰ ਦੱਸ ਰਈ ਕੀ ਹਰ ਚੀਜ਼ ਦਾ ਫਾਇਦਾ ਵੀ ਏ ਤੇ ਹਰ ਚੀਜ਼ ਦਾ ਨੁਕ ਸਾਨ ਜੇ ਅਗਰ ਅਸੀਂ ਲਿਮਿਟ ਤੋਂ ਓਵਰ ਕੁੱਛ ਵੀ ਕਰਾਂਗੇ ਤੇ ਓ ਸਾਡਾ ਨੁ
ਹਾਂ ਉਈ ਨਾ ਹਰ ਇੱਕ ਚੀਜ਼ ਅਗਰ ਲਿਮਿਟ ਰੱਖੀਏ ਆਪਾਂ ਦੈਨ ਅ ਠੀਕ ਹੁੰਦਾ ਮਤਲਬ ਸਾਰਾ ਕੁੱਛ
ਓ ਚੀਜ਼ ਦਾ ਬੋਤ ਫਾਇਦਾ ਏ ਸਾਨੂੰ। ਪਰ ਅਸੀਂ ਲਿਮਿਟ 'ਚ ਰੈ ਕੇ ਕੰਮ ਕਰਾਂਗੇ ਤਾਂ ਓ ਸਾਨੂੰ ਫਾਇਦਾ ਈ ਦੇਗੀ। ਐਸਾ ਜਾਂਨੀ ਐ। ਬਾਕੀ ਦੇਖੋ ਮੁਣ ਹ ਕੋਈ ਦੇਖਦੇ ਕੀ ਮੈਂ ਕਈ ਬੱ ਚੇ ਨੂੰ ਦੇਖਦੇ ਸਾਰਾ ਦਿਨ ਹੀ ਮਤਲਬ ਕਿ ਫੋਨ ਦੇ ਕਾਰਟੂਨ ਦੇਖ ਰਿਆ ਕੁੱਛ ਦੇਖ ਰਿਆ ਬੋਤ ਬਿਲਕੁਲ ਆਈਜ ਦੇ ਕੋਲ
ਔਰ ਮੈਂ ਵੀ ਦੇਖ ਰੀਆ ਆ ਨਾ ਮਤਲਬ ਮੇਰੇ ਘਰ ਵੀ ਮੇਰੇ ਭੂਆ ਦੇ ਬੱਚੇ ਆਏ ਹੋਏ ਨੇ ਮੈਂ ਦੇਖਦੀ ਆ ਕੀ ਓ ਲੱਗੇ ਰੈਂਦੇ ਨੇ ਗੇਮ ਨੂੰ ਪਬਜੀ ਖੇਡਣ, ਫ੍ਰੀ ਫਾਇਰ ਖੇਡਣ ਮਤਲਬ ਬੋਤ ਜਾਦਾ ਸਕਰੀਨ ਟਾਈਮ ਹੋ ਜਾਂਦਾ ਓਨਾਂ ਦਾ ਏਦਾਂ।
ਹਾਂਜੀ।
ਅਗਰ ਐਪ ਵਾਲੇ ਗੇਮਸ ਆਪਾਂ ਖੇਡਦੇ ਆ, ਬੋਤ ਜਾਦਾ ਸਕਰੀਨ ਟੈਮ ਹੋ ਜਾਂਦਾ।
ਔਰ ਇਦੇ ਨਾਲ ਫਿਰ ਸਟੱਡੀ ਚ ਇੰਟਰਸਟ ਵੀ ਘੱਟਦਾ ਏ ਫਿਰ ਗੇਮਿੰਗ
ਹਾਂਜੀ-ਹਾਂਜੀ, ਬਿਲਕੁੱਲ ਓ ਤੇ ਹੈ।
ਐਂਡ ਹਾਂ ਸਟੱਡੀ ਤੇ ਵੀ ਅਸਰ ਪੈ-ਪੈ ਜਾਂਦਾ ਇੱਦਾਂ ਫਿਰ ਅਗਰ ਆ
ਹਵੇ ਬੱਚੇ ਦਾ ਫੋਕਸ ਨੀ ਨਾ ਰੈਂਦਾ ਪੜ੍ਹਾਈ ਤੇ, ਫੋਕਸ ਓਦਾ ਹਟ ਜਾਂਦਾ ਏ, ਐ ਚੀਜ਼ ਹੋ ਜਾਂਦੀ ਐ ਨਾ। ਹਾ, ਏ, ਵੀ।
ਬਸ ਹੁਣ ਮਤਲਬ ਮੈਂ ਵੀ ਬੜਾ ਕੰਟਰੋਲ ਕਰ ਰੀ ਆ, ਮੈਨੂੰ ਵੀ ਬੋਤ ਅਡਿਕਸ਼ਨ ਹੋਗੀ ਸੀ ਕੀ ਮੈਂ
ਅੱਛਾ-ਅੱਛਾ-ਅੱਛਾ ਨਈ-ਨਈ ਐ ਚੀਜ਼ ਤੇ ਪਤਾ ਕਿ, ਸਾਡੀ ਪੜ੍ਹਾਈ ਤੇ ਬੋਤ ਜ਼ਿਆਦਾ ਅਸਰ ਪੈਂਦਾ।
ਹੁਣ ਪੇਪਰ ਆਉਣ ਵਾਲੇ ਐ, ਹੁਣ ਪਲੱਸ ਟੂ ਐ, ਤੋ ਬੋਰਡਸ ਹੈ ਤੋ ਥੋੜ੍ਹਾ ਮਤਲਬ ਦੂਰੀ ਈ ਰੱਖਾ ਫੋਨ ਨੂੰ, ਕੋਈ ਕੰਮ ਹੁੰਦਾ ਦੈਨ ਯੂਜ਼ ਕਰਦੀਆਂ ਓਦਾ ਨੀ ਇਨਾਂ।
ਜੀ। ਅੱਛੀ ਗੱਲ ਐ ਸਗੋਂ। ਹੁਣੇ ਧਿਆਨ ਦੇ ਦੋਗੇ ਤੇ ਠੀਕ ਰਏਗਾ, ਵਰਨਾ ਐਡੀਟਿੰਗ ਹੋ ਜਾਏਗਾ। ਚੀਜ ਅਡਿਕਟ ਹੋ ਜਾਏ, ਤੇ ਬੜਾ ਤੰਗ ਕਰਦਾ ਫਿਰ। ਅਡਿਕਸ਼ਨ ਨੀ ਹੋਣੀ ਚਾਈਦੀ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ ਅੱਛਾ ਲੱਗਦਾ ਵੈਸੇ ਈ, ਹੂੰ ਹਾਂਜੀ-ਹਾਂਜੀ-ਹਾਂਜੀ ਠੀਕ-ਠੀਕ ਹਾਂ ਜੀ ਠੀਕ, ਸਤ ਸ਼੍ਰੀ ਅਕਾਲ ਜੀ।